ਸਤਿ ਸ਼੍ਰੀ ਅਕਾਲ ਜੀ ਕੀ ਹਾਲ ਐ ਜੀ?
ਠੀਕ ਆ, ਆਪਣੇ ਸੁਣਾਓ ਠੀਕ ਔ?
ਹਾਂ, ਠੀਕ ਆ ਜੀ ਤੁਸੀਂ ਸੁਣਾਓ?
ਬ ਠੀਕ ਠਾਕ, ਵਧੀਆ ਹੋਰ ਕੀ ਕਰ ਰਹੇਓ।
ਮੈਂ ਤੁਆਡੇ ਗੋਡਿਆਂ ਦਾ ਕੀ ਹਾਲ ਫਿਰ ਗੋਡੇ ਬੜੇ ਦਰ
ਬਹੁਤ ਜਿਆਦਾ ਇਦਾ ਤਾਂ ਕੋਈ ਇਲਾਜ ਨਈਂ ਹੈਗਾ। ਕਰਨਾ ਹੁਣ ਕਿੱਧਰੋਂ ਲਿਆਈਆਂ ਖਨੂਰ ਤੋਂ ਦਵਾਈ। ਹਾਂ ਉਤਰਰੋਂ ਮੈ ਨੂੰ ਫ਼ਰਕ ਆ ਥੋੜਾ। ਬਹੁਤ ਜਿਆਦਾ ਫਰਕ ਐ। ਅੀ ਗੱਲ ਨੀਆ, ਹਾਂ ਹਾਂ ਹੋਰ। ਨਾਸ਼ਤਾ-ਪਾਣੀ, ਦੁਪਹਿਰ ਦਾ ਲੰਚ। ਪੇਲੇ ਵਰਗੀ ਹੋ ਜਾਣਾ
ਹਂ ਕਰ ਲਿਆ ਸੀ, ਮੈਂ ਬਾਰਾਂ ਵਜੇ ਕਰ ਲਿਆ ਸੀ। ਲੰ ਅ ਬਾਹਾਂ ਵਜ ਕਰ ਲਿਆ ਸੀ ਆਲੂ ਵਾਲੇ ਪਰੌਂਠੇ ਖਾਧੇ ਨੇ ਬੜੇ ਬੜੇ ਵਧੀਆ ਬਣਾਉਂਦੇ ਸਨ ਕਮਾਲ ਦੇ ਬਣਾਏ ਸੀ।
ਅੱਛਾ ਕਿਹਨੇ ਬਣਾਏ ਸਨੀ।
ਉਹ ਬਸ ਸਾਡੇ ਘਰ ਦੇ ਨੇ ਬਣਾਏ ਸੀ। ਇ
ਅੱਛਾ ਕਿਸ ਤਰ੍ਹਾਂ ਬਣਦੇ ਨਾ ਆਲੂ ਵਾਲੇ ਪਰੌਂਠੇ ਮੈਂ ਵੀਂ ਕੁ ਪੁੱਛਾਂਗੀ। ਮੈਂ ਕਿਹਾ ਪੁੱਛਣੀ ਆ ਹਾਂ।
ਮੈਨੂੰ ਦੱਸ ਦਾਂਗਾ ਕੋਈ ਨੀਂ ਮੈਂ ਪੁਸ਼ ਕ ਤੇ ਤੁਹਾਡੇ ਗੱਲ ਕਰਵਾਦਾਗਾਂ ਕੋਈ ਗੱਲ ਨਈਂ। ਤੁਸੀ ਆਪੇ ਬਣਾ ਲੈਵੁਗੇ। ਹਾਂ। ਹੋਰ, ਸੁਣਾਓ? ਹ ਹੋਰ ਸੁਣਾ?
ਠੀਕ- ਠਾਕ ਵਧੀ ਹ ਹਾਂਜੀ, ਹਾਂਜੀ ਇਹ ਬੱਚਾ ਏ ਨਾ, ਛੋਟਾ।
ਹ
ਛੋਟਾ ਬੱਚਾ ਏ, ਤੰਗ ਬੜਾ ਕਰਦਾ ਏ, ਉਹ। ਉਹਨੇ ਪਤਾ ਨੀ, ਕਿਹੜੀ ਸ਼ਰਾਰਤ। ਕੀਥੇ ਹਾ
ਅੱਛਾ-ਅੱਛਾ, ਅੱਾ ਬੱਚੇ ਤਾਂਗ ਕਰਦੇ ਹੀ ਨੇ, ਬੱਚੇ ਸ਼ਰਾਰਤ ਜੀਂਦੀ ਆਂ ਕ
ਹਾਂ, ਹਾਂ, ਹੋਰ ਮੈਂ, ਨਿੰਬੂ ਦਾ ਅਚਾਰ ਪਾਇਆ ਸੀ। ਮੈਂ ਕਿਹਾ, ਦੱਸਾਂ ਬਈ ਏਸ ਤਰ੍ਹਾਂ ਹੀ ਪੈਂਦਾ ਨਿੰ ਬੂ ਦਾ ਅਚਾਰ ਬਈ ਮੈਂ ਪਾਏ ਤੇ, ਹੈ, ਵੇ ਨਿੰਬੂ ਕੱਟੇ, ਪਹਿਲੇ ਉਹਨਾ ਨੂੰ ਧੋ ਫੇਰ, ਮੈਂ ਉਹਨਾਂ ਨੂੰ ਪੂੰਜਿਆ
ਕੱਟ ਕੇ, ਧੋਤੇ।
ਨਹੀਂ, ਨਹੀਂ ਆਪ-ਆਪ। ਧੋਤੇ ਸੀ, ਕੱਟੇ ਥੋੜੇ ਧੋਵਾਂਗੀ।
ਅੱਛਾ। ਦੂਜੇ ਨੇ ਫਿਰ ਧੋਤੇ, ਮੈਚਰ ਵੇਚ ਪਹਿਲੇ ਇਕੱੇ
ਨਹੀਂ, ਨਹੀਂ, ਨਹੀਂ, ਨਹੀਂ, ਨਹੀਂ। ਹਾਂ, ਪਹਿਲੇ ਸਾਬਤ ਧੋ ਤੇ ਫੇਰ, ਉਹਨਾ ਨੂੰ ਪੂੰਜਿਆ। ਫੇਰ ਉਹਨਾਂ ਨੂੰ ਕੱਟਿਆ, ਸਾਰਾ ਫੇਰ, ਉਹਨਾਂ ਦੇ ਉੱਪਰ ਨਮਕ, ਨੁਮਕ ਲਗਾ ਕੇ, ਮਸਾਲੇ ਪਾਏ ਸਾਰੇ। ਜੀਰਾ, ਜਵੈਨ। ਨਾ
ਅੱਛਾ।
ਕ, ਮਰਚਾਂ ਕਾਲੀਆਂ। ਦੂਸਰੀਆਂ ਤੇ, ਹੋਰ ਫੇਰ ਉਹ ਫਿਰ ਮੈਂ ਉਹਨਾਂ ਨੂੰ ਕੀ ਨਾਮ ਦਾ ਮਲ ਮੂਲ ਕੇ ਤੇ ਫੇਰ ਉਹ ਕੀਤਾ ਫਿਰ ਰੱਖਾ ਆ ਹੁਣ ਮੈਂ ਕਿਹਾ ਧੁੱਪੇ ਰੱਖਦੇ ਤੋਂ ਤਿੰਨ ਦਿਨ ਬੜੀ ਮਿੰਨਤਾਂ ਕਰਨੀਆਂ ਪੈਂਦੀਆਂ ਬੱਚਿਆਂ ਨੂੰ
ਅੱਛਾ ਬੰਦਾ ਖਿਲਾਖੇ ਲੱਗਦੇ ਆ ਨਾ
ਨਾ ਬੱਚਾ ਆਖੇ ਲੱਗਦਾ ਨਾ ਬੰਦਾ ਆਖੇ ਲੱਗਦਾ ਖਾ ਕੇ ਤੇ ੜਾ ਆਪਣੇ ਨੂੰ ਕਹਿਣਾ ਬਣਦਾ ਕੀ ਕਰਨਾ
ਅੱਛਾ ਆ ਬੱਚਾ ਕਿੰਨੀ ਦੇਰ ਦਾ ਤੁਹਾਡਾ ਤੁਹਾਡਾ ਬੱਚਾ ਕਿੰਨੀ ਦੇਰ ਦਾ ਅੱਛਾ ਅੱਛਾ
ਹਾਂ ਨਹੀਂ ਨਹੀਂ ਛੋਟਾ ਤੇ ਉਹਦਾ ਬੱਚਾ ਹੈ ਨਾ
ਅੱਛਾ ਅੱਛਾ
ਹਾਂਜੀ, ਹਾਂਜੀ ਹਾਂ
ਹਾਂ
ਓ ਫਿਰ ਕਹਿਣਾ ਨੀ ਮੰਨਦੇ ਬੱਚੇ ਹੁੰ ਫਿਰ ਕੀ ਕਰਨਾ ਡਾਂਟ ਨਹੀ ਡਾਂਟ ਨਹੀ ਸਕਦੇ ਅੱਜ ਕੱਲ੍ਹ ਬੱਚਿਆਂ ਨੂੰ ਨਹੀਂ ਡਾਂਟ ਸਕਦੇ ਅਸੀਂ ਗੁੱਸਾ ਲਾ ਲੈਦੇਂ ਨੇ ਬੱਚੇ
ਅਸੀਂ ਤੇ ਡਾਂਟ ਕੇ ਰੱਖਿਆ ਬੱਚੇ ਨੂੰ ਕਣ ਖਿੱਚ ਕੇ
ਬਾਈ ਤੁਹਾਡੀ ਕਿਆ ਬਾਤ ਤੁਸੀਂ ਰੋਂਬ ਪੂਰਾ ਰੱਖਿਆ ਆਪਣੇ ਬੱਚੇ ਤੇ
ਬੱਸ ਚਨਫਾਲ ਤੋਂ ਬੋ ਕਿ ਅਤੇ ਬਖਾਇਬਾ ਮੇਰੇ ਬੱਚੇ ਤਿੰਨ ਬੱਚੇ ਨੇ ਮੇਰੇ
ਅੱਛਾ ਕਿੰਨੇ ਬੇਟੇ ਕਿੰਨੀਆ ਬੇਟੀਆਂ ਨੇ ਕਿੰਨੇ ਬੇਟੇ ਨੇ
ਦੋ ਬੇਟੇ ਨੇ ਇੱਕ ਬੇਟੀ ਹੈ ਹੁੰ
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ ਠੀਕ ਸਾਡੇ ਵੀ ਤਿੰਨ ਨੀ ਨੇ।
ਅੱਛ
ਹਾਂਜੀ- ਹਾਂਜੀ-ਹਾਂਜੀ, ਇੱਕ ਵਹੁਟੀ, ਇੱਕ ਮੁੰਡਾ, ਇੱਕ ਨਹੀਂ ਸੱਚ ਚਾਰ ਨੇ ਬੱਚੇ ਸਾਡੇ, ਪੰਜ।
ਅੱਛਾ।
ਹਾਂ, ਪੰਜ ਨੇ ਬੱਚੇ, ਭੁੱਲੀ ਗਈ ਆ, ਤੇ।
ਹੈਂ?
ਮੈਂ, ਤਾਂ ਭੁੱਲ ਹੀ ਗਈ, ਦੋ ਵਹੁਟੀਆਂ ਹੋ ਗਈਆਂ, ਦੋ ਬੇਟੇ ਹੋ ਗਏ। ਚਾਰ, ਹਮ ਤੇ, ਇੱਕ ਬੇਟੀ ਤੇ, ਇੱਕ ਜਵਾਈ। ਛੇ, ਹੋ ਗਿਆ, ਹਾਂ ਮੈਂ ਤੇ ਭੁੱਲ ਹੀ ਗਈ।
ਅੱਛਾ। ਅੱਛਾ। ਅੱਛਾ।
ਹਾਂਜੀ, ਹਜੀ, ਹੋਰ।
ਬਸ ਜੀ, ਬਸ ਵਧੀਆ- ਵਧੀਆ।
ਅੱਛਾ। ਤੇ ਲੰਚ ਨੀ ਕਰਨਾ ਆਉਂਦਾ ਸੀ, ਬਸ।
ਨਾ, ਜੇ, ਮਾਮ ਾਂ ਕਰ ਲਿਆ, ਕਰ ਲਿਆ ਮ ਚੰਗੇ ਕਿ, ਮੈਂ ਹੁਣ ਨਹੀਂ ਕਰਗਾ ਮੈਂ ਦੋ, ਘੰਟੇ ਆਰਾਮ ਵੀ ਕੀਤਾ, ਛੱਕ ਕੇ।
ਅੱਛਾ-ਅੱਛਾ, ਤੁਹਾਡੀ ਤੇ ਬਾਈ, ਕਹਿ ਲੈ ਤੁਸੀ ਤੇ, ਆਰਾਮ ਵੀ ਕਰ ਲਿਆ, ਦੋ ਪੰ
ਦੋ, ਘੰਟੇ ਅਰਾਮ ਵੀ ਕਰ ਲਿਆ, ਸੁੱਤਾ ਰਿਹਾ। ਉਡੂ ਵਾਲੇ ਪੌਂ ਤੁਹਾਨੂੰ ਪਤਾ ਕੁੂਫੀ ਬੜੀ ਹੈ, ਅਤੇ ਦਹੀਂ- ਦਹੀ ਨਾਲ, ਪਰੌਂਠੇ ਸੀਗੇ ਆਲੂ ਵਾਲੇ। ਉਹ- ਕੋੱਕੀ ਚਾੜ੍ਹੀ ਉਹਨਾਂ ਨੇ, ਹ, ਹਾਂ ਮੱਖੰਣੀ ਸੀ ਹੈਗਾ, ਮੱਖਣ। ਮੈਂ ਦਹੀਂ ਖਾਂਦੀ ਬ
ਅੱਛਾ, ਅੱਛਾ, ਅੱਛਾ। ਹਮ, ਅਸੀਂ ਸੋਚਦੇ ਪਿਆਂ ਨਾਸ਼ਤਾ ਅਸੀਂ ਵੀ, ਵੈਸੇ ਰੱਜ ਕੇ ਹੀ ਕੀਤਾ। ਤੇ ਅ ਸੀ, ਆਖਦੇ ਪਿਆ ਬਈ ਚਲੋ, ਉਣ ਪਰ ਭੁੱਖ ਤੇ ਨਹੀਂ ਆ, ਚਾਹ ਸ਼ ਪੀ ਲਾਂਗੇ ਬਸ ਹੋਰ ਕੀ ਅਸੀਂ ਇੱਕ ਇੱਕ ਵਜੇ ਕੁਲ ਕੀਤਾ ਸੀ ਦਾਲ ਬਣੀ ਆਈ ਹੈ ਫੁਲ ਬਣੇਨ ਤੰਦੂਰ ਵਾਲੇ
ਅੱਛਾ ਅੱਛਾ ਅੱਛਾ
ਹਾਂ ਘਰ ਤੰਦੂਰ ਬਣਾਇਆ ਹੋਇਆ ਨਹੀ ਏ ਕਾਰ ਨੇ ਬਣਾਇਆ ਲਿਆਂਦਾ ਮੂੰਹ ਚੱਲੇ ਤੰਦੂੂਰ
ਅੱਛਾ ਕਿੰਨੇ ਦਾ ਕਿਨ ਕਿੰਨੇ ਕਿੰਨੇ ਦਾ ਆਉਂਦਾ ਤੰਦੂਰ ਕਿੰਨੇਨਾ ਮੰਦੂਰ ਚ ਆਇਓ
ਅਸੀਂ ਸਾਡਾ ਸਤ ਸੌ ਦਾ ਲਿਆਂਦਾ ਹਾਂ ਤੁਸੀਂ ਮੰਗਵਾਣਾ ਤੇ ਦੱਸ ਦੇ ਨਾਲ ਮੰਗਵਾ ਲਣ
ਕਿੱਥੋਂ ਕਿੱਥੋਂ ਮਿਲਦਾ ਔਨਲਾਈਨ ਮੰਗਵਾਇਆ
ਨਾ ਨਾ ਅਸੀ ਤਾਂ ਬਾਜ਼ਾਰੋਂ ਲਿਆ ਰ ਆ
ਅੱਛਾ ਔਨਲਾਈਨ ਵੀ ਮਿਲਦੇ ਨੇ
ਔਨਲਾਈਨ ਵੀ ਮਿਲਦੇ ਨੇ ਤੰਦੂ
ਅੱਛਾ ਜੀ
ਹਾਂ ਤ ਨ ਪਤਾ
ਨਾ ਨਾ ਕੀ ਇਹਦਾ ਕੋਈ ਸਹਿਜ ਸੂਝ ਹੁੰਦਾ ਹੈ
ਸਹਿਜ ਤੇ ਬੜੇ ਹੁੰਦੇ ਨੇ ਵੱਡੇ ਛੋਟੇ ਜਿਹੜੇ ਮਰਜੀ ਲਓ ਸ ਆਪਣੀ ਮਰਜੀ ਨਾਲ ਲੈਣਾ ਪਣਾ ਹੁੰਦਾ
ਪੰਜ ਸ ਠੀਕ
ਹੋਰ ਕੰਮ ਕਾਰ ਕੈਸਾ ਜੇ
ਕੰਮ ਕਰਦੇ ਬੁਰੇ ਹਾਲ ਹੀ ਨੇ ਕੰਮ ਕਰਦੇ ਮੋਦੀ ਨੇ ਖ਼ਤਮ ਕਰ ਛਡਿਆ ਕੰਮ ਸਾਰੇ
ਅੱਛਾ ਅੱਛਾ
ਹਾਂ ਹੈ ਹੀ ਨਹੀਂ ਮਾਰਕੀਟਥ ਸੋ ਤ ਇਨਸਾਨ ਪ ਜ ਗਜਰੇ ਕੋਈ ਆਦਾ ਦੁਕਾਨ ਹਾਂ ਹਾਂਜੀ ਹਾਂਜੀ ਹਾਂਜੀ।
ਸਭ ਪਾਸੇ ਹੀ ਆ ਹਾਲ।
ਹਾਂ।
ਸਾਰੇ ਪਾਸੇ ਸਹੀ ਆ ਚਲੋ ਕੋਈ ਨਹੀਂ। ਆਹ ਹੋਰ।
ਬਸ ਜੀ ਬਸ। ਤੁਹਾਡੇ ਫੋਨ ਚ ਆਵਾਜ਼ਾਂ ਬੜੀ ਆ ਰਹੀ ਆ।
ਬਸ ਉਹ ਛੋਟਾ ਬੱਚਾ ਨਾ ਵਹੁਟੀ ਦਾ ਉਹ ਥੋੜਾ ਤੰਗ ਬੜਾ ਕਰਦਾ ਵਾ। ਉਹ ਇੱਧਰੋਂ ਜਾਂਦਾ ਹੀ ਨਹੀਂ ਕਿਧਰੇ ਪਰੇ।
ਅੱਛਾ-ਅੱਛਾ ਤੁਹਾਡੇ ਨਾਲ ਗਿੱਝਿਆ ਦਾ ਹੋਣਾ ਐ।
ਬੜਾ ਹੂੰ ਹਾਂ ਬੜਾ ਸ਼ਰਾਰਤੀ ਆ। ਬਸ ਹੋਰ ਕੀ ਹੋਰ ਚਾਹ ਸ਼ਾਹ ਪੀਤੀ ਨਹੀਂ।
ਚਾਹ ਪੀਣੀ ਕਹਿੰਦਾ ਹੁਣੇ ਬਣਾ ਦੇਣ, ਚਾਹ ਪੀਆਂਗਾ।
ਤੁਸੀਂ ਆਪ ਤੇ ਕੁਛ ਨਹੀਂ ਕਰਦੇ?
ਹੁਣ ਨਾ ਆਪੇ ਬਸ ਮੰਜੇ ਤੋੜਦਾ।
ਅੱਛਾ ਵੈਸੇ ਕਰਨਾ ਚਾਹੀਦਾ ਕਿਉਂਕਿ ਕੰਮ ਵੀ ਨਹੀਂ ਕਰਦੇ ਤੁਸੀਂ ਆਦੇ ਕੰਮ ਕਾਰ ਘੱਟ ਤੇ ਫਿਰ ਚਾਹ ਸ਼ਾਹ ਤੇ ਬਣਾ ਕੇ ਪੀ ਲਿਆ ਕਰੋ। ਜਿਹਦਾ ਵਹੁਟੀਆਂ ਨੂੰ ਤੇ ਸੁਖ ਹੋ ਜਾਂਦਾ ਹੋਰ ਕੀ।
ਰੱਖਿਆ ਹੋਣਾ ਕੰਮ ਕਰਵਾਉਣਾ ਚਾਹੀਦਾ। ਨਾਲ ਕੰਮ ਕਰਾਉਣਾ ਚਾਹੀਦਾ ਆ ਹਾਂ।
ਅੱਛਾ ਅੱਛਾ ਨਾ। ਠੀਕ ਹੈ ਠੀਕ। ਫ
ਹੋਰ ਫਿਰ ਹਾਂ ਨਹੀਂ ਨਹੀਂ ਕੰਮ ਕਰਾਉਣਾ ਚਾਹੀਦਾ ਬ ਚਾਹ ਚਾਹ ਬਣਾਓ ਪਾਣੀ ਬਣਾ ਅਸੀਂ ਬਜ਼ੁਰਗ ਹੋ ਗਏ ਆਂ ਉਥੇ।
ਅੱਛਾ। ਚਲੋ ਚਾਹ ਵਧੀਆ ਬਣਾਉਦੇ ਨੇ?
ਹਾਂ ਚਾਹ ਵਧੀਆ ਬਣਾਉਂਦੇ ਨੇ।
ਅੱਛਾ। ਮੈਂ ਵੇਂਵੀ ਬਸ, ਬੇਕਾਰ ਚ
ਵਧੀਆ-ਵਧੀਆ।
ਅੱਛਾ ਚਲੋ ਦਾਲ ਸਬਜ਼ੀ ਬ ਕਿ ਗੱਲ ਬਣਦੀ ਨਹੀਂ?
ਹਾਂ ਫਸਟ ਕਲਾਸ ਬਿਲਕੁਲ, ਫਸਟ ਕਲਾਸ ਬਈ।
ਅੱਛਾ, ਅੱਛਾ-ਅੱਛਾ, ਚਲੋ ਹੋਰ ਛੁੱਟੀਆਂ ਪੈ ਗੀਆਂ? ਜੇ ਛੁੱਟੀਆਂ ਨੇ ਤੇ ਲਾਜਓ ਚੱਕਰ ਸ਼ੱਕਰ ਕਿਧਰੇ।
ਨਹੀਂ, ਗਰਮੀ ਬਹੁਤ ਏ, ਬਹੁਤ ਬਾਹਰ ਨਿਕਲਿਆ ਨੀ ਜਾਂਦਾ। ਤਾਂ ਬਹੁਤ ਗਰਮੀ ਏ।
ਅੱਛਾ।
ਹਾਂ-ਹਾਂ-ਹਾਂ।
ਠੀਕ-ਠੀਕ। ਹੋਰ? ਕਿਧਰੇ ਹੈ ਪ੍ਰੋਗਰਾਮ ਸ਼ਾਮ ਦਾ?
ਨਹੀਂ ਜੀ, ਕੋਈ ਪ੍ਰੋਗਰਾਮ ਨਹੀਂ, ਦੁਗਰਮੀ ਬੜੀ, ਧੁੱਪ ਬਣੀ ਹੈ ਕਿੱਥੇ ਜਾਣਾ ਅਸੀਂ? ਸੱਤ ਵਜੇ ਤੱਕ ਤੇ ਗਰਮੀ ਹੁੰਦੀ ਹੈ।
ਅੱਛਾ, ਹਮ। ਜਿੱਥੇ ਜਾਣਾ ਉੱਥੇ ਜਾਣਾ ਹੀ ਪੈਂਦਾ ਏ, ਕੀ ਕਰੀਏ?
ਖੋ ਫਿਰ ਉੱਥੇ ਉਹ ਮਜ਼ਬੂਰੀ ਹੁੰਦੀ, ਹੁਣ ਐਵੇਂ ਹੀ ਤੂਰੀ ਫਿਰੀਏ ਤੇ ਫਿਰ ਕਿੱਦਾਂ
ਹਮ, ਚਲੋ ਕੋਈ ਨੀ। ਹੋਰ ਕੇ, ਬੱਚਿਆਂ ਦਾ ਮਨ ਕਰਦਾ ਏ ਫਿਰ ਬੱਚੇ ਤੇ ਜਾਣਦੇ ਨੇ ਬਾਈ।
ਬੱਚੇ ਜਾਣ ਬੱਚੇਆ ਨੂੰ ਅਸੀਂ ਮਨਾ ਨਹੀਂ ਕਰਦੇ, ਜਿੱਥੇ ਮਰਜੀ ਜਾਣ।
ਹਮ, ਠੀਕ। ਹੈ।
ਠੀਕ ਹੈ, ਠੀਕ-ਠੀਕ ਹੈ ਹਾਂ ਹੈਂ, ਹੈਂ? ਕੋਈ ਗੱਲ ਨੀ ਏਦਾਂ, ਉਹ ਤੁਸੀਂ ਉਹ ਪਾਠ ਕੀਤਾ ਸੀ ਫਿ ਤੁਸੀਂ?
ਪਾਠ ਨੀ ਕੀਤਾ। ਪਾਠ ਆਸਤੇ ਮੈਨੂੰ ਦਰਅਸਲ ਟੈਮ ਹੀ ਨੀ ਲੱਗ ਗਏ ਪਾਠ ਕਰਨ
ਅੱਛ
ਔਰ ਟੈਮ ਹੀ ਨੀ ਲੱਗਾ। ਬੱਸ ਹੁਣ ਵੇਹਲੇ ਹਾਂ। ਹੁਣ ਪਾਠ ਕਰਨਾ ਬਸ ਥੋੜਾ ਅੱਧਾ ਘੰਟਾ ਲਗਾਵਾਂਗੇ ਪਾਠ ਕਰਾਂਗੇ ਚਾਹ ਸ਼ਾਹ ਪੀ ਲਈਏ ਨਾ ਕਹਿੰਨੇ ਆ ਵੌਹਟੀ ਨੂੰ ਚਾਹ ਸ਼ਾਹ ਬਣਾਈ ਤੇ ਫੇਰ ਚਾਹ ਪੀ ਕੇ ਤੇ ਫਿਰ ਪਾਠ ਕਰਨੀ ਆ ਹੋ ਅੱਛਾ ਚਲੋ ਠੀਕ ਹੈ ਫਿਰ ਮੈਨੂੰ ਥੋੜਾ ਕੰਮ ਏ ਤੇ ਮੈਂ ਚੱਲਦੀ ਆ ਹੈਂ
ਠੀਕ ਹੈ ਜੀ ਠੀਕ